ਹੈਲੋ ਹੈਲੋ ਹਾਂਜੀ ਸਤਿ ਸ੍ਰੀ ਆਕਾਲ ਸੁਣਾਓ
ਬਸ ਵਧੀਆ ਹੋਰ ਘਰ
ਹਾਂਜੀ ਹਾਂਜੀ ਸਭ ਠੀਕ ਠਾਕ
ਚਲੋ
ਹੋਰ ਅੱਜ ਆਪਾਂ ਗੱਲ ਕਰਦੇ ਹਾਂ ਕਿ ਟੀਵੀ ਅਜਕਲ ਦੇ ਬੱਚੇ ਵੀ ਕਹਿ ਦੋ ਤੇ ਬੜੇ ਵੀ ਕਹਿ ਦੋ ਟੀਵੀ ਬਹੁਤ ਦੇਖਦੇ ਹੈ
ਹਾਂਜੀ ਹਾਂਜੀ
ਹਾਂਜੀ ਮੋਬਾਈਲ ਫੋਨ ਵੀ ਬਹੁਤ ਯੂਜ ਕਰਦੇ ਆ
ਮੋਬਾਈਲ ਤਾਂ ਐਂ ਸਮਝੋ ਐਵੇਂ ਲੈ ਲਓ ਵੀ ਜਿਵੇਂ, ਇੱਕ ਬੰਦੇ ਨੂੰ ਸਾਹ ਲੈਂਦੀ ਹਵਾ ਦੀ ਜ਼ਰੂਰਤ ਉਵੇਂ ਇੱਕ ਇਨਸਾਨ ਕੋਲ ਮੋਬਾਇਲ ਦੀ ਜ਼ਰੂਰਤ ਪੈ ਗਈ ਅੱਜ ਕੱਲ੍ਹ ਤਾਂ
ਬਿਲਕੁਲ -ਬਿਲਕੁਲ ਦੇਖੋ ਮੋਬਾਈਲ ਫੋਨ ਜੇ ਆਪਾਂ ਕਹੀਏ ਜ਼ਰੂਰੀ ਵੀ ਨੇ ਹਨਾ ਕਿਸੇ ਨਾ ਕਿਸੇ ਹੱਦ ਤੱਕ ਆਪਾਂ ਨੂੰ ਜ਼ਰੂਰੀ ਸੀ ਚਲੋ ਫੋਨ ਆਪਾਂ ਵਰਤਣ ਲੱਗੇ ਪਰ ਹੁਣ ਆਪਾਂ ਬਿਲਕੁਲ ਟੋਟਲੀ ਡਿਪੈਂਡ ਹੀ ਫੋਨ ਦੇ ਉੱਪਰ ਹੁੰਦੇ ਜਾ ਰਹੇ ਹਾਂ ਇੱਕ ਇੱਕ ਮਿੰਟ ਫੋਨ ਆਪਾਂ ਨੂੰ ਦਿਖੇ ਨਾ ਤਾਂ ਆਪਾਂ ਕਹਿੰਦੇ ਹਾਂ ਵੀ ਕਿੱਥੇ ਗਿਆ ਫੋਨ ਹੈਨਾ ਚਾਰਜ ਖ਼ਤਮ ਹੋਵੇ ਤਾਂ ਵੀ ਬਿਲਕੁਲ ਬਿਲਕੁਲ ਐਵੇਂ ਹੁੰਦਾ ਵੀ ਹੁਣੇ ਰਿਚਾਰਜ ਕਰਵਾਈਏ ਕਦੇ ਆਪਾਂ ਅ ਯੂਟਿਊਬ ਚਲਾਉਣੀ ਆ ਕਦੇ ਇੰਸਟਾਗ੍ਰਾਮ ਤੇ ਸਕਰੋਲਿੰਗ ਕਰਨੀ ਆ ਮਤਲਬ ਕੁਛ ਵੀ ਆ ਫੋਨ ਆਪਾਂ ਚਾਹੁੰਦੇ ਹਾਂ ਵੀ ਆਪਣੇ ਕੋਲ ਹੋਵੇ ਹੀ ਹੋਵੇ ਪਰ ਇਹ ਇੱਕ ਬਹੁਤ ਵੱਡੀ ਦਿਮਾਗ ਦੇ ਉੱਪਰ ਟੈਨਸ਼ਨ ਹੀ ਕਹਿ ਸਕਦੇ ਹਾਂ ਫੋਨ ਦੀ
ਦੇਖੋ
ਬਿਲਕੁਲ ਬਿਲਕੁਲ ਦੇਖੋ ਕਿੰਨਾ ਨੁਕਸਾਨ ਆ ਉਸ- ਇਸ ਚੀਜ਼ ਦਾ ਵੀ
ਹੋਰ ਤੁਸੀਂ ਕਦੀ ਇਹ ਸੋਚ ਕੇ ਦੇਖੋ ਸਿਰਹਾਣੇ ਥੱਲੇ ਫੋਨ ਰੱਖਦੇ ਬਾਅਦ ਚ ਚ ਸੀ ਫਿਰ ਅਪਣੀ ਹਲੇ ਅੱਖਾਂ ਨੀ ਖੁੱਲਦੀਆਂ ਉੱਥੇ ਜਾ ਮਾਰਦੇ ਹਾਂ ਸਿੱਧੇ ਫੋਨ ਦੇ ਉੱਪਰ ਉਹ ਜੇ ਆਪਾਂ ਨੂੰ ਬਾਅਦ ਚ ਹੱਥ ਚ ਫੋਨ ਆਵੇ ਤਾਂ ਆਪਾਂ ਨੂੰ ਇੱਕਦਮ ਕਿੰਨੀ ਹੋਈ ਫੋਨ ਕਿੱਥੇ ਗਿਆ
ਬਿਲਕੁਲ -ਬਿਲਕੁਲ। ਕਹਿੰਦੇ ਸੀ ਨਾ ਪਹਿਲਾਂ-ਪਹਿਲਾਂ ਦੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹ ਚਾਹ ਦੇ ਨਾਲ ਨਿਊਜ਼ ਪੇਪਰ ਦੇਖਦੇ ਹੁੰਦੇ ਸੀ, ਚਾਹ ਪੀਣ ਲੱਗੇ ਉਹਨਾਂ ਨੇ ਨਿਊਜ਼ ਪੇਪਰ ਜ਼ਰੂਰ ਦੇਖਣਾ ਹਨਾ। ਤੇ ਪਰ ਆਪਾਂ -ਆਪਾਂ ਉੱਠਦਿਆ ਚਾਹ ਵੀ ਨੀ ਪੀਣੀ ਮਤਲਬ ਉੱਠੇ ਹੀ ਆ ਹਜੇ ਉੱਠੇ ਵੀ ਨੀ ਬੈਡ ਦੇ ਅੱਖਾਂ ਭਰੀਆਂ ਸਮਝ ਲੋੋ ਆਪਾਂ ਸਭ ਤੋਂ ਪਹਿਲਾਂ ਫੋਨ ਹੀ ਬਿਲਕੁਲ ਫੋਨ ਨੂੰ ਦੇਖ ਕੇ ਅੱਖਾਂ ਖੁੱਲਦੀਆਂ ਨੇ ਸ਼ਾਇਦ ਆਪਣੀਆਂ
ਨਿਊਜ਼ ਪੇਪਰ ਵਾਲਾ ਜ਼ਮਾਨਾ ਹੀ ਖਤਮ ਹੋ ਗਿਆ ਜੀ। ਬਹੁਤ ਸਾਰੇ ਘਰਾਂ ਚ ਨਿਊਜ਼ਪੇਪਰ ਆਉ
ਬਿਲਕੁਲ -ਬਿਲਕੁਲ ਨਿਊਜ਼ ਪੇਪਰ ਤਾਂ ਆਉਂਦੇ ਹੀ ਨਹੀਂ। ਹਾਂਜੀ ਹੁਣ ਤਾਂ ਬਸ ਫੋਨ ਹੀ ਸਭ ਕੁਛ ਆ, ਸਭ ਕੁਛ ਹੀ ਕਹਿ ਸਕਦੇ ਹਾਂ। ਫੋਨ ਕਿਉਂਕਿ ਕੁਛ ਲੇਟੈਸਟ ਜਾਣਕਾਰੀ ਲੈਣੀ ਆ ਕੁਛ ਵੀ ਆਪਾਂ ਨੂੰ ਕੁਛ ਸ਼ੋਪਿੰਗ ਕਰਨੀ ਆ ਅਹ ਬਾਹਰ ਜਾਣਾ ਆਪਾਂ ਹਨਾ ਤਾਂ ਫੋਨ ਆਪਾਂ ਨੂੰ ਬਹੁਤ ਹੀ ਜ਼ਰੂਰੀ ਆ, ਕਹਿ ਸਕਦੇ ਹਾਂ ਪਰ ਕਈ ਇਹਦੀ ਜਿਹੜੀ ਆ ਆਪਾਂ ਲਗਾਤਾਰ ਜਦੋਂ ਆਪਾਂ ਇਹਨੂੰ ਬਹੁਤ ਜ਼ਿਆਦਾ ਯੂਜ ਕਰ ਰਹੇ ਹਾਂ ਉਹ ਆਪਣੇ ਲਈ ਫਿਰ ਨੁਕਸਾਨ
ਨੁਕਸਾਨ
ਬਿਲਕੁਲ। ਆਪਣੇ ਬੱਚੇ ਦੇਖਲੋ, ਛੋਟਾ ਜਿਹਾ ਬੱਚਾ ਹੁੰਦਾ ਵਾ, ਉਹ ਪਹਿਲਾਂ ਫੋਨ ਚਲਾਉਣਾ ਸਿੱਖ ਜਾਂਦਾ ਓਹੋ
ਬਿਲਕੁਲ, ਹਲੇ ਆਪਾਂ ਨੂੰ ਨੌਲੇਜ ਘੱਟ ਹੁੰਦੀ।
ਬਿਲਕੁਲ ਬਿਲਕੁਲ, ਥੋੜੀ ਦੇਰ ਉਤੋਂ ਫੋਨ ਖੋਓ। ਦੇਖੋ ਉਹਦਾ ਰਿਐਕ ਸ਼ਨ ਕਿੱਦਾ ਦਾ ਹੁੰਦਾ ਹੁਣ ਬਿਲਕੁਲ ਉਸ ਤੋਂ ਵੱਡਾ ਥੋੜਾ ਜਿਹਾ ਬੱਚਾ ਹੋਵੇ, ਉਹਨੇ ਕੁਛ ਖਾਣਾ ਹੀ ਨੀ ਫੋਨ ਤੋਂ ਬਿਨਾ। ਜਿੰਨੀ ਦੇਰ ਤੱਕ ਫੋਨ ਨੀ ਆਂਦਾ, ਤੇ ਉਹ ਫੋਨ ਦੇਖਣ ਨੀ ਲੱਗਦਾ, ਤੇ ਉਹਦੇ ਅੰਦਰ ਮੈਨੂੰ ਲੱਗਦਾ ਕੁਛ ਜਾਣਾ ਹੀ ਨੀ।
ਹਾਂ, ਕਈ ਵਾਰੀ ਆਪਾਂ ਉਸਨੂੰ ਖਾਣ ਪਿਲਾਉਣ ਦੇ ਚੱਕਰ ਚ ਉਹਨੂੰ ਕਹਿੰਦਾ ਬ, ਫੋਨ ਰੱਖ ਕੇ ਹਾਂ, ਵੇਖ ਲਏਗਾ ਕੁਛ ਜਾਏਗਾ ਤੇ ਨੀ। ਬ੍ਰੇਕਫਾਸਟ ਵੀ ਉਹਨੂੰ ਆਪਾਂ ਫੋਨ ਤੇ ਕਰਾਦੇ ਹ, ਲੰਚ ਵੀ ਫੋਨ ਤੇ ਦੇਖ ਕੇ ਕਰਾਦੇ ਆ ਉਹਨੂੰ ਆਪਾਂ,
ਇ ਲਾਲਚ ਨਾਲ ਚਲੋ, ਬੱਚਾ ਕੁਛ ਖਾ ਲਊਗਾ ਹਨਾ। ਅਹ, ਇਹ ਬੱਚਾ ਚੁੱਪ ਕਰ ਜੂਗਾ ਆਪਾਂ ਇਹ ਸੋਚ ਕੇ ਉਹਨੂੰ ਫੋਨ ਦੇ ਦਿੰਦੇ ਆ, ਪਰ ਉਹ ਫੋਨ ਉਹਦੀਆਂ ਅੱਖਾਂ ਦੇ ਲਈ, ਉਹਦੇ ਬ੍ਰੇਨ ਦੇ ਲਈ। ਫਿਰ ਹੌਲੀ ਹੌਲੀ ਇੰਨਾ ਘਾਤਕ ਬਣਦਾ ਜਾਂਦਾ ਵਾ, ਕਿ ਆਪਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਕਿੰਨਾ ਨੁਕਸਾਨ ਹੋ ਰਿਹਾ ਬੱਚੇ ਦਾ।
ਬੱਚਾ ਉਸ ਦਾ ਹੈਬਚੁਅਲ ਹੋ ਜਾਂਦਾ ਹੈ ਨਾ, ਚਲੋ ਸਟਾ ਚ ਆਪਾਂ ਨੂੰ ਦਿੱਤਾ ਵੀ ਚਲੋ ਆਪਾਂ ਤਾਂ ਉੋਂ ਫਾਇਦੇ ਲਈ ਕਹ ਰਹੇ ਹਾਂ ਚਲੋ ਬਣੇ, ਮਾੜਾ ਜਿਹਾ ਖਾ ਪੀ ਲਏਗਾ, ਪਰ ਉਹ ਹੈਵਚਲੀ ਹੋ ਜਾਂਦਾ। ਫਿਰ ਰੂਟੀਨ ਹੀ ਇਹੀ ਬਣ ਜਾਂਦੀ ਕਿ ਬਿਨਾਂ ਫੋਨ ਤੋਂ ਕੁਛ ਕਰਦੇ ਨੀ, ਹੈਗਾ ਜੀ ਉਹ
ਬਿਲਕੁਲ ਬਿਲਕੁਲ, ਹਾਂਜੀ ਕਿਉੰਕਿ ਦੇਖੋ, ਆਪਾਂ ਕਹਿਦੀਏ ਵੀ ਅੱਜ ਕੱਲ੍ਹ ਖਾਣਾ-ਪੀਣਾ ਵਧੀਆ ਨੀ ਹੈਗਾ, ਹਨਾ? ਤੇ ਬੱਚਿਆਂ ਦੀ ਡਾਇਟ? ਇੰਨੀ ਵਧੀਆ ਨਹੀਂ ਹੈਗੀ। ਆਪਾਂ ਕਹਿੰਦੇ ਹਾਂ ਵੀ ਚਲੋ, ਬੱਚਾ ਦੂਸਰੇ ਬਾਹਰਲੇ ਖਾਂਦੇ ਨੇ, ਜਾਂ ਦੁੱਧ ਵਗੈਰਾ ਨਹੀਂ ਪੀਂਦੇ ਅੱਜ ਕੱਲ੍ਹ ਤਾਂ ਉਹਨਾਂ ਦੀਆਂ ਮਤਲਬ ਔਰਗਨਜ਼ ਇੰਨੇ ਜ਼ਿਆਦਾ ਹੈਲਦੀ ਨਹੀਂ ਹੁੰਦੇ ਹੈਗੇ। ਪਰ ਜਦੋਂ ਉਹ ਫੋਨ ਚਲਾਉਂਦੇ ਆ, ਬਾਰ-ਬਾਰ ਸਭ ਤੋਂ ਪਹਿਲਾਂ ਉਹਨਾਂ ਦੀ ਆਈਜ਼ ਦੇ ਉੱਪਰ ਇਫੈਕਟ ਪੈਂਦਾ ਵਾ। ਛੋਟੇ-ਛੋਟੇ, ਬੱਚਿਆ ਦੇ ਚਸ਼ਮੇ ਲੱਗੇ ਹੁੰਦੇ ਨੇ ਵੇਖੋ। ਹਾਂਜੀ ਜੀ, ਪਹਿਲਾਂ ਨਿਗਾਹ ਕਿੱਥੋਂ ਘੱਟਦੀ ਹੁੰਦੀ ਸੀਗੀ? ਆਪਣੇ ਬਜ਼ੁਰਗਾਂ ਦੀ ਨਿਗਾਹ ਮੈਨੂੰ ਲੱਗਦਾ ਕਿੱਥੇ, ਕਿੰਨੀ ਏਜ ਜਾ ਕੇ ਘੱਟਦੀ ਹੋਣੀ ਆ। ਤੇ ਹੁਣ ਛੋਟਾ ਜਿਹਾ ਬੱਚਾ ਦੇਖੋ, ਉਹਦੇ ਹੀ ਚਸ਼ਮਾ ਲੱਗਿਆ ਹੁੰਦਾ। ਤੇ ਫੇਰ ਇਹ ਪੁੱਛਿਆ ਜਾਂਦਾ ਹਾਂ। ਤੇਰੇ ਐਨਕ ਲੱਗੇ ਆ ਬੱਚੇ? ਛੋਟੇ-ਛੋਟੇ ਬੱਚੇ ਚਸ਼ਮੇ ਲਗਾਉਂਦੇ ਆ, ਬਿਲਕੁਲ। ਤੇ ਉਸ ਤੋਂ ਬਾਅਦ ਬ੍ਰੇਨ, ਤੁਸੀਂ ਦੇ ਖੋ, ਜਦੋਂ ਪਿੱਛੇ ਜਿਹੇ ਕਿੰਨੀਆਂ ਗੇਮਸ ਚੱਲੀਆਂ ਸੀ ਫੋਨ ਦੇ ਉੱਪਰ, ਤੇ ਬੱਚੇ ਗੇਮਸ ਦੇਖ ਕੇ ਅ ਮਤਲਬ ਕਿੰਨਾ ਨੁਕਸਾਨ ਹੋਇਆ ਉਹਨਾਂ ਦਾ! ਆਪਣੀ ਜ਼ਿੰਦਗੀ ਖੋ ਬੈਠੇ ਨੇ ਉਹ। ਤੇ ਫੇਰ ਬੈਨ-ਬੈਨ ਹੋਇਆ। ਗੇਮਸ ਦੇ ਉੱਪਰ, ਹਨਾ, ਮਤਲਬ। ਹਜੇ ਵੀ ਕਾਫੀ ਗੇਮ, ਮਤਲਬ, ਚਲਦੇ ਆ ਫੋਨ ਦੇ ਉਪਰ। ਬੱਚੇ ਹਜੇ ਵੀ ਡਿਪੈਂਡ ਨੇ ਫੋਨ ਦੇ ਉੱਪਰ, ਗੇਮਸ ਖੇਡਦੇ ਆ, ਫੋਨ ਚਲਾਂਦੇ ਆ, ਤੇ ਉਹਨਾ ਦਾ ਬ੍ਰੇਨ ਜਿਹੜਾ ਵਾ ਪੂਰੀ ਤਰਾ ਡੇਵੇਲਪ ਹੀ ਨਹੀਂ ਹੋ ਪਾ ਰਿਹਾ ਹੈਗਾ
ਹਾਂਜੀ, ਹਾਂਜੀ।
ਬਸ, ਜੋ ਫੋਨ ਤੋਂ ਸਿੱਖ ਰਖ ਲੈਂਦੇ ਨੇ, ਦਿਮਾਗ ਚ ਬਹਿ ਜਾਂਦਾ ਉਹਨਾਂ ਦੇ। ਚਲੋ ਠੀਕ ਆ, ਕੁਛ ਹੱਦ ਤੱਕ ਆਪਾਂ ਕਹਿ ਦੇਈਏ ਕਿ ਬੱਚੇ ਮਤਲਬ ਚਲੋ ਵਧੀਆ ਜਾਣਕਾਰੀ ਲੈਣੀ, ਕੋਈ ਮਾੜੀ ਨਈਂ। ਪਰ ਉਹਦੇ ਨਾਲ-ਨਾਲ ਦੂਸ ਮਤਲਬ ਘਟੀਆ ਜਾਣਕਾਰੀ ਵੀ ਮਿਲਣਾ, ਬੱਚਿਆਂ ਨੂੰ ਇਹ ਨੁਕਸਾਨਦਾਇਕ
ਉਹ ਤੇ ਚਲੋ ਪੜਣਾ ਉਹਨੂੰ ਨੀ, ਨੋਲੇਜ ਹੈਗੇ ਉਹਨੂੰ। ਜਦੋਂ ਬੱਚਾ ਥੋੜਾ ਸਿਆ ਸਿਆਣਾ ਹੁੰਦਾ। ਈਵਨ ਕਿ ਆਪਾਂ ਆਪਣੀ ਵੱਡਿਆਂ ਨੂੰ ਵੀ ਦੇਖੀਏ, ਆਪਾਂ ਨੂੰ ਵੀ ਜਦੋਂ ਪੰਜ-ਦਸ ਮਿੰਟ ਕੋਈ ਟੈਮ ਵੇਦਾ ਤਾਂ ਆਪਾਂ ਕਿੱਥੇ ਯੂਜ ਕਰਦੇ ਮੋਬਾਇਲ ਨੂੰ। ਰੋਲ ਕਰ ਲਕਰ ਜਾਣਾ ਭੇ ਇੰਸਟਾਗ੍ਰਾਮ ਤੇ ਸਕਰੋਲ ਕੋਈ ਫੇਸਬੁੱਕ
ਬਿਲਕੁਲ, ਪਹਿਲਾਂ ਨਿਊਜ਼ ਪੇਪਰ ਤੋਂ ਚਲੋ ਹਾਂਜੀ ਟੀ ਵੀ ਦੇ ਉੱਪਰ ਆਏ ਨਾਂ ਟੀ ਵੀ ਦੇਖਦੇ ਸੀ।
ਹਾਂ ਜਦੋਂ ਟੀ ਵੀ ਦੇਖਦੇ ਘਰ ਦੇ ਸਾਰੇ ਪਰਿਵਾਰਕ ਮੈਂਬਰ ਇਕੱਠੇ ਬਹਿ ਕੇ ਰੋਟੀ ਪਾਣੀ ਖਾਂਦੇ ਸੀਗੇ। ਵਧੀਆ ਨਾਲੇ ਗੱਲਬਾਤ ਕਰਦੇ ਸੀ ਨਾਲੇ ਕੋਈ ਨਿਊਜ਼ ਦੇ ਚਲੋ ਕ ਸੀਰੀਅਲ ਵੀ ਦੇਖ ਲਓ ਚੋ ਚਲੇ ਜਾਂਦਾ ਸੀਗਾ ਜੀ। ਹੁਣ ਤਾਂ ਪੂਰਾ ਡਿਪੈਂਡ ਹੀ ਆਪਾਂ ਫੋਨ ਦੇ ਉੱਪਰ ਹੋ ਗਿਆ ਨਾ ਜੀ ਦੇਖੋ।
ਬਿਲਕੁਲ ਉਹ ਟੀ ਵੀ ਤਾਂ ਆਪਾਂ ਨੂੰ ਫਿਰ ਵੀ ਪਤਾ ਆਪਾਂ ਕਾਫੀ ਮੈਂਬਰ ਬੈਠੇ ਆਂ ਟੀ ਵੀ ਚੱਲ ਰਿਹਾ ਵਾ ਦੇਖਿਆ ਜਾ ਰਿਹਾ ਬੱਚਾ ਕੀ ਦੇਖ ਰਿਆ ਵਾ ਪਰ ਮੋਬਾਇਲ ਫੋਨ ਦੇ ਉੱਪਰ ਤਾਂ ਆਪਾਂ ਨੂੰ ਹੁਣ ਪਤਾ ਹੀ ਨਈਂ ਲੱਗਦਾ ਕਿ ਬੱਚਾ
ਕੀ ਦੇਖ ਨਾਲੇ ਵੈਸੇ ਵੀ ਤੁਸੀਂ ਫੇਸਬੁ ਚਲੋ ਪਤਾ ਹੀ ਨੀਂ ਕਦੋਂ ਕਿਹੜੀ ਚੀਜ਼ ਸੀਨ ਉੱਥੇ ਕੀ ਦਿਖਾ ਦੇਣ। ਪਤੀ ਨਾ ਦਾ ਨਾਂ ਦਾ ਉਹ
ਬਿਲਕੁਲ ਬਿਲਕੁਲ, ਹਾਂਜੀ।
ਮੇਰਾ ਸਾਨੂੰ ਨਾਲ ਫੇਸਬੁੱਕ ਦਾ ਸਭ ਤੋਂ ਜ਼ਿਆਦਾ ਡੇਂਜਰਸ ਐ, ਓਦੋਂ ਪਤਾ ਨੀਂ ਕਿਹੜੇ ਬੰਦੇ ਨੇ ਕਿਸ ਤਰਾਂ ਪੋਸਟ ਕਰੀਂ। ਉੱਥੇ ਕੀ ਚੀਜ ਆ
ਹਾਂਜੀ ਹਾਂਜੀ। ਇਹ ਤਾਂ ਹੈ। ਵੈਸੇ ਆਪਾਂ ਵੀ ਹੁਣ ਦੇਖੋ ਕਿੰਨਾ ਕੁ ਧਿਆਨ ਰੱਖ ਸਕਦੇ ਆਂ ਨਾ ਬੱਚੇ ਦਾ ਵੀ
ਨਈਂ ਰੱਖਿਆ ਜਾਂਦਾ ਜੀ, ਦੇਖੋ ਲੇਡੀਜ਼ ਵਗੈਰਾ ਘਰਦੇ ਕੰਮ ਵਗੈਰਾ ਕਰਦੇ ਅ ਫੋਨ ਬੱਚੇ ਨੂੰ ਹੱਥ ਚ ਫੜਾ ਕੇ ਆਪਣਾ ਸੌ ਤਰ੍ਹਾਂ ਦੇ ਕੰਮ ਵੀ ਕਰਣੇ ਐ। ਕੰਮ ਕਰਦੇ ਵੀ ਜ਼ਰੂਰੀ ਐ, ਦੇਖੋ ਘਰ ਦਾ ਕੰਮ ਕਾਰ ਵੀ ਜ਼ਰੂਰੀ ਐ, ਹੈਗਾ ਜੀ।
ਬਿਲਕੁਲ, ਬਿਲਕੁਲ ਤੇ ਵੈਸੇ ਜਿਹੜੀਆਂ ਫੈਮਲੀ ਥੋੜੀ ਜਿਹੀਆਂ ਹੁੰਦੀ ਆਂ ਨੇ ਹਨਾਂ ਮਤਲਬ ਅਮੀਰ ਕਹਿ ਦੋ ਆਪਾਂ ਹੁੰਦੀਆਂ ਨੇਂ। ਉਹ ਤਾਂ ਦੇਖੋ ਛੋਟੇ ਛੋਟੇ ਬੱਚੇ ਨੂੰ ਅਲੱਗ-ਅਲੱਗ ਫੋਨ ਲੈ ਕੇ ਦੇ ਰਹੀਆਂ ਨੇ।
ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ।
ਹਜੇ ਆਪਾਂ ਆਪਣੇ ਬੱਚੇ ਨੇ ਇੰਨ੍ਹਾਂ ਫੋਨ ਨਈਂ ਦੇ ਰਹੇ ਹੈਗੇ ਕੋਸ਼ਿਸ਼ ਆਪਣੀ ਈ ਹੁੰਦੀ ਆ, ਹਾਂਜੀ ਪਰ ਉਹ ਜਿਹੜੀਆਂ ਫੋਨ ਲੈ ਕੇ ਪ ਪਤਾ ਈਂ ਨਈਂ ਉੱਥੇ ਬੱਚਾ ਕੀ ਦੇਖ
ਕੀ ਦੇਗਾ ਖਾਸ ਕਰਕੇ ਜਦੋਂ ਬੰਦਾ ਹੇਠ ਤੋਂ ਉੱਪਰਲੇ ਕਲਾਸ ਚ ਜਾਂਦਾ ਨਾ ਉਦੋਂ ਪੂਰੀ ਗੋੌਰ ਕਰਨੀ ਪੈਂਦੀ ਜ਼ਰੂਰਤ ਪੈਂਦੀ ਹੈ ਵੀ ਬੱਚੇ ਕਿਉਂਕਿ ਜਿਹੜਾ ਲਾਈਫ ਟਾਈਮ ਹੁੰ ਨਾ ਬੱਚੇ ਦਾ ਬੜਾ ਯੂਟ ਮੋਡ ਹਦਾ ਆਪਣੀ ਜ਼ਿੰਦਗੀ ਦਾ ਸੁੱਚੇ ਦਸ
ਹਾਂਜੀ ਹਾਂਜੀ ਕਹਿੰਦੇ ਨਾ ਉਸ ਟਾਈਮ ਦੇ ਵਿੱਚ ਜੇਕਰ ਬੱਚਾ ਸਹੀ ਦਿਸ਼ਾ ਦੇ ਵੱਲ ਚਲੇ ਗਿਆ ਤਾਂ ਇਟ ਮੀਨਸ ਆਪਣਾ ਬੱਚਾ ਸਹੀ ਆ ਜੇ ਉਹ ਗ਼ਲਤ ਦਿਸ਼ਾ ਵੱਲ ਮੁੜ ਗਿਆ ਫੇਰ। ਮੈਨੂੰ ਲੱਗਦਾ ਸਾਰੀ ਉਮਰ ਹੀ ਆਪਾਂ ਉਹਨੂੰ ਸਿੱਧੇ ਰਸਤੇ ਤੇ ਲਿਆ ਨਹੀਂ ਸਕਦੇ।
ਹਾਂਜੀ ਬਿਲਕੁਲ ਬਿਲਕੁਲ ਅੱਠਵੀਂ ਤੋਂ ਲੈ ਕੇ ਪਲੱਸ ਟੂ ਤੱਕ ਇਹ ਜਿਹੜੇ ਚਾਰ ਪੰਜ ਸਾਲ ਹੁੰਦੇ। ਸਟੱਡੀ ਦੇ ਜਾਂ ਉਹਦੀ ਲਾਈਫ ਦੇ ਇਹਦੇ ਉਪਰ ਬੱਚੇ ਨੂੰ ਦੇਖੋ ਆਪਾਂ ਉਹਨੂੰ ਖੋਣਾ ਵੀ ਨੀ ਉਹਨੂੰ ਢੰਗ ਨਾਲ ਕੋਲ ਬੈਠਾ ਕੇ ਦਿਖਾਓ ਬੱਚਾ ਕੀ ਦੇਖ ਰਿਹਾ ਹੁਣ ਕੁਛ ਬੱਚੇ ਆਪਣੀ ਐਜੂਕੇਸ਼ਨ ਲੈਂਦੇ ਨੀ ਦੇ ਹਾਲਾਂਕਿ ਮੇਰੇ ਹਿਸਾਬ ਨਾਲ ਜਿੱਦਾਂ ਕਿ ਕਰੋਨਾ ਟਾਈਮ ਸੀਗਾ ਚਲੋ ਉਦੋਂ ਦਾ ਜ਼ਰੂਰਤ ਸੀ ਆਪਾਂ ਨੂੰ ਔਨਲਾਈਨ ਕਲਾਸਾਂ ਦੀ। ਪਰ ਹੁਣ ਮੇਰੇ ਹਿਸਾਬ ਨਾਲ ਜਿਵੇ ਕਿ ਮੈਂ ਕਹਿੰਦਾ ਟੀਚਰ ਨੂੰ ਵੀ ਮੈਂ ਕਹਿਣਾ ਚਾਹਵਾਂਗਾ ਵੀ ਹੁਣ ਤਾਂ ਫੋਨ ਤੇ ਕੋਈ ਕੰਮ ਨਾ ਭੇਜਣ ਡਾਇਰੈਕਟਲੀ ਕੰਮ ਕਰਨ ਕਿਉਂਕਿ ਜਦੋਂ ਬੱਚੇ ਆਪਾਂ ਫੋਨ ਤੇ ਕੰਮ ਦੇਖ ਦੇਖਣ ਲੱਗਦਾ ਜਾਂ ਕਰਨ ਲੱਗਦਾ ਐ ਠੀਕ ਹੈ ਉਹ ਦੱਸ ਪੰ ਮੜ ਅੱਧਾ ਘੰਟਾ ਕੰਮ ਕਰੇ ਪਰ ਕੰਮ ਕਰਦੇ ਕਰਦੇ ਕਈ ਵਾਰ ਧਿਆਨ ਹੋਰ ਪਾਸੇ ਨੈਚੁਲੀ
ਬਿਲਕੁਲ ਬਿਲਕੁਲ ਕਿ ਹਾਂਜੀ ਹਾਂਜੀ।
ਅੱਧਾ ਘੰਟਾ ਪੜ੍ਹਦਾ ਤੇ ਘੰਟਾ ਮੇਰੇ ਸਾਬ ਨਾਲ ਵੇਸਟ ਕਰ ਲੈਂਦਾ ਜੀ ਆਪਣਾ।
ਬਿਲਕੁਲ ਏਦਾਂ ਹੀ ਹੁੰਦਾ ਫੋਨ ਤੇ ਉਪਰ ਟਾਈਮ ਵੇਸਟ ਆ ਵੈਸੇ ਤਾਂ ਦੇਖਿਆ ਜਾਵੇ ਆਪਾ ਕਿਤੇ ਬੱਚੇ ਨੂੰ ਆਉਟ ਡੋਰ ਗੇਮਸ ਖਡਾਓ ਚਲੋ ਇੰਡੋਰ ਗੇਮਸ ਖੇਡ ਲਵੇ ਬਚਾ ਹਨਾ ਚਲੋ ਓਦਾ ਮਾਈਂਡ ਸਾ਼ਰਪ ਹੋਵੇ ਫੀਜੀਕਲੀ ਫਿਟ ਹੋਵੇ ਨਾ ਡਿਵੈਲਪਮੈਂਟ ਹੋਵੇ ਓਦੇ ਬ੍ਰੇਨ ਦੀ ਬੋਡੀ ਦੀ ਅੱਜ ਕਲ ਦੇਖੋ ਬ ਬੱਚਿਆਂ ਦੀ ਹਾਈਟ ਵੀ ਛੋਟੀ ਛੋਟੀ ਰਹੀ ਹੈ ਵੈ
ਹਾਂਜੀ ਸ਼ਾਇਦ ਫਿਜੀਕਲ ਡਿਵੈਲਪਮੈਂਟ ਨੀ ਹੈਗੀ ਨਾ ਬੱਚਾ ਘਰ ਦੇ ਅੰਦਰ ਕਮਰੇ ਚ ਇੱਕ ਸਾਈਡ ਦੇ ਖੁੰਜੇ ਤੇ ਟੇਬਲ ਕੁਰਸੀ ਤੇ ਬੈਠਾ ਹੈ। ਦੋ ਕਿਤਾਬਾਂ ਹਥ ਚ ਫੋਨ ਐ ਬਸ ਜੇ ਦਸ ਮਿੰਟ ਨਿਗ੍ਹਾ ਕਿਤਾਬਾਂ ਤੇ ਜਾਂਦੀ ਤੇ ਵੀਹ ਮਿੰਟ ਮੋਬਾਇਲ ਤੇ ਜਾਂਦੀ ਆ ਉਹਦੀ।
ਕਿਸਮ ਦਾ ਬੱਚੇ ਦਾ।
ਹਾਂਜੀ ਹੈਲਥ ਵੀ ਤਾਂ ਹੀ ਗੁਡ ਹੋਏਗੀ ਨਾ ਬੱਚੇ ਜੇ ਮਤਲਬ ਕੋਈ ਫਿਜੀਕਲ ਐਕਸਰਸਾਈਜ ਕਰੇਗਾ ਉਠੇਗਾ ਟੈਮ ਸਿਰ ਉਠ ਨਾ ਨੀ ਕਿਤੇ ਘਰੇ ਬਾਹਰ ਜਾਣਾ ਕੋਈ ਵਾਕਿੰਗ ਨੀ ਕਰਨੀ ਕੋਈ ਮੋਰਨਿੰਗ ਵਾਕ ਨੀ। ਕੋਈ ਈਵਨਿੰਗ ਵਾਕ ਫਿਰ ਡਿਵੈਲਪਮੈਂਟ ਵੀ ਕਿੱਥੇ ਹੋਏਗੀ ਬੱਚੇ ਦੀ।
ਹਾਂਜੀ ਬਿਲਕੁਲ ਬਿਲਕੁਲ ਇਹ ਚੀਜ਼ ਤਾਂ ਹੈ ਚਲੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅ
ਹਾਂ ਆਪਾਂ ਇੱਕ ਇੱਕ ਤੋਂ ਸ਼ੁਰੂ ਕਰੀਏ ਆਪਾਂ ਆਪਾਂ ਆਪਣੇ ਬੱਚੇ ਨੂੰ ਗਾਈਡ ਕਰੀਏ ਆਪਾਂ ਹੁਣ ਜਿਵੇਂ ਹੁਣ ਬੱਚਿਆਂ ਦੇ ਫਰੈਂਡ ਸਰਕਲ ਹੁੰਦੇ ਓਨਾਂ ਦੇ ਪੇਰੈਂਟਸ ਨਾਲ ਆਪਣੀ ਲਗ ਬਕ ਬਾਊਂਡਿੰਗ ਅੱਛੀ ਹੁੰਦੀ ਐ। ਆਪਾਂ ਇੱਕ ਇੱਕ ਨੂੰ ਸਮਝਾਈਏ ਵੀ ਤੁਸੀਂ ਆਪਣੇ ਬੱਚੇ ਨੂੰ ਐਂ ਕਰੋ ਅਸੀਂ ਆਪਣੇ ਬੱਚੇ ਨੂੰ ਉਹ ਇੱਕ ਇੱਕ ਨਾਲੀ ਅੱਗੇ ਹੌਲੀ ਹੌਲੀ
ਬਿਲਕੁਲ ਬਿਲਕੁਲ ਕਿਸੇ ਹੱਦ ਤੱਕ ਆਪਾਂ ਕੁਛ ਤਾਂ ਚੇਂਜ ਲਿਆ ਸਕਦੇ ਹਾਂ।
ਹਾਂਜੀ ਹਾਂਜੀ ਹਾਂਜੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਜੀ ਆਪਾਂ ਨੂੰ। ਕਿਉਂਕਿ ਇੱਕ ਹੀ ਕਰਕੇ ਕਹਿੰਦੇ ਗਿਆਰਾਂ ਹੁੰਦੇ ਨੇ ਜੀ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅੱਜ ਦੀ ਕੀਤੀ ਕੋਸ਼ਿਸ਼ ਚਲੋ ਆਪਾਂ ਇੱਕ ਦੋ ਤਿੰਨ ਕੁਛ ਤਾਂ ਚੇਂਜ ਲੈ ਕੇ ਆ ਸਕਦੇ ਹਾਂ ਤੇ
ਕਿਉਂਕਿ ਮੋਬਾਇਲ ਤੋਂ ਬਚਾਉਣ ਦਾ ਜ਼ਰੂਰੀ ਆ ਬਹੁਤ ਅੱਜ ਕੱਲ ਟਾਈਮ ਚ ਠੀਕ ਹੈ ਜਿੱਥੇ ਆਪਾਂ ਨੂੰ ਚੰਗੀਆਂ ਚੀਜ਼ਾਂ ਮਿਲ ਰਹੀਆਂ ਮਾੜੀ ਚੀਜ਼ਾਂ ਕਰਕੇ ਟਾਈਮ ਵਸ਼ ਐਨਰਜੀ ਵੇਸਟ ਹੈਲਥ ਤੇ ਬੜਾ ਮਤਲਬ ਮਾੜਾ ਪ੍ਰੋਬਲਮ ਇਹਨਾਂ ਚੀਜ਼ਾਂ ਤੋਂ ਚਾਹ ਲਈ ਉਸ ਬੱਚੇ ਤੋਂ ਜਾਂ ਆਪਾਂ ਆਪਣੇ ਆਪ ਪਹਿਲਾਂ ਮੈਂ ਕਹਿ ਲ ਵੀ ਵੱਡਿਆਂ ਤੋਂ ਵੀ ਫੋਨ ਤੋਂ ਥੋੜਾ ਜਿਹਾ ਬਚਣਾ ਜਰੂਰੀ ਹੈ
ਹਾਂਜੀ ਬਿਲਕੁਲ ਬਿਲਕੁਲ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਹਾਂਜੀ ਓਕੇ ਜੀ ਸਤ ਸ੍ਰੀ ਅਕਾਲ